ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ-ਹਾਂਜੀ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ?
ਹਾਂਜੀ ਵਧੀਆ ਜੀ ਵਧੀਆ, ਹੋਰ ਕੀ ਕਰਦੇ ਸੀ?
ਬਸ ਜੀ ਕੁਛ ਨੀ, ਹਜੇ ਅ ਬਾਰ ਬੈਠ ਉੱਠੇ ਸੀ ਸ਼ਾਮੀ, ਚਾਹ ਪਾਣੀ ਪੀ ਰੇ ਸੀ। ਹਾਂਜੀ ਹੋਰ ਤੁਸੀਂ ਕੀ ਕਰਦੇ ਸੀ?
ਬਸ ਮੈਂ ਹੁਨੇ ਕੰਮ ਤੋਂ ਆਇਆ ਸੀ ਤੇ ਬਸ ਥੋੜਾ ਆਰਾਮ ਕਰ ਰਿਹਾ ਸੀ।
ਅੱਛਾ-ਅੱਛਾ, ਤੁਸੀਂ ਅਪਨੇ ਅ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਇਸ ਮਹੀਨੇ, ਕੀ ਗੱਲ? ਕਰ ਲਿਆ ਬੁਲਾਇਆ ਹੀ ਨੀ ਸਾਨੂੰ।
ਨਈ ਹਲੇ ਨਾ ਥੋੜਾ ਨਾ, ਅੱਗੇ ਕਰਤਾ ਥੋੜਾ ਵਿਹਾ ਉਹ ਨਾ ਗਰਮੀ ਕਾਫੀ ਹੋ ਰੀ ਏ ਜਾਦਾ। ਤੇ ਨਾਲੇ ਰਿਸ਼ਤੇਦਾਰ ਨੂੰ ਵੀ ਆਂਦੇ ਵੀ ਕਾਫ਼ੀ ਦਿੱਕਤ ਹੁੰਦੀ ਏ। ਇੰਨੀ ਗਰਮੀ ਦੇ ਵਿੱਚ ਦੇਖੋ ਸਾਰੇ ਤੇ, ਸਾਰੇ ਤੇ ਗੱਡੀ 'ਚ ਆ ਨਹੀਂ ਸਕਦੇ, ਦੇਖੋ ਕਈ ਰਿਸ਼ਤੇਦਾਰ
ਪਤਾ ਵੀ ਹੈ ਕੋਈ ਨਾਂ ਰੱਖ ਰੇ ਓ
ਹੋ ਜਾਂਦੀ ਏ।
ਹਾਂਜੀ-ਹਾਂਜੀ, ਓ ਤੇ ਹੈ ਬਰਸਾਤਾਂ 'ਚ ਨਾ ਫਿਰ ਵਿਆਹ ਕਰਨ ਦਾ ਕੋਈ ਫਾਇਦਾ ਤੇ ਹੈ ਨੀ ਕਈ ਲੋਕ ਕਈ ਆਂਦੇ ਨੇ, ਕਈ ਨਈ ਆਂਦੇ ਤੁਹਾਡੀ ਗੱਲ ਬਿਲਕੁਲ ਸਈ ਐ। ਆਪਾ ਵੀ ਅਪਨੀ ਭੈਣ ਦਾ ਵਿਆਹ, ਪਿਛਲੀ ਵਾਰੀ ਅ ਪਹਿਲੇ ਬਰਸਾਤਾਂ 'ਚ ਰੱਖਤਾ ਸੀ। ਪਰ ਫਿਰ ਕੀ ਹੋਇਆ? ਅੱਧੇ ਲੋਕੀ ਆਏ ਨੀ, ਸਾਡਾ ਇੰਨਾ ਜੇੜਾ ਸਮਾਨ ਹੋਇਆ ਓ ਵੇਸਟ ਹੀ ਗਿਆ।
ਸਈ ਗੱਲ ਐ।
ਤੇ ਹੁਨ ਤੁਸੀਂ ਕਦੋਂ ਰੱਖਿਆ ਫਿਰ ਵਿਆਹ?
ਹੁਨ ਅਸੀਂ ਰੱਖਿਆ ਐ ਤੁਹਾਡਾ ਦੀਵਾਲੀ ਦੇ ਆਸ-ਪਾਸ ਰੱਖਿਆ। ਦੇਖਦੇ ਆਂ ਦੀਵਾਲ਼ੀ ਤੋਂ ਪਹਿੱਲੇ ਕਰਦੇ ਆਂ ਯਾ ਦਵਾਲੀ ਤੋਂ ਬਾਅਦ ਚੋਂ ਕਰਦੇ ਆਂ। ਕਿਉਂਕਿ ਨਾ ਐ ਦੀਵਾਲ਼ੀ ਦੇ ਮੌਸਮ ਵਧੀਆ ਜਾਂਦਾ ਐ, ਦੇਖੋ ਨਾ ਜਾਦਾ ਠੰਡ, ਨਾ ਗਰਮੀ, ਨਾ ਬਰਸਾਤ।
ਹੂੰ-ਹੂੰ।
ਹੂੰ, ਹਾਂਜੀ ਹਾਂ ਨਾਲੇ ਸੋਚਦੇ ਆਂ ਕਿ ਅਸੀਂ ਦੀਵਾਲੀ ਤੋਂ ਬਾਦ ਈ ਰੱਖੀਏ ਕਿਉਂਕਿ ਦੀਵਾਲੀ ਦੇ ਨਾ ਸਾਰਿਆਂ ਦਾ ਸੀਜਨ ਹੁੰਦਾ ਐ। ਸਾਰੇ ਕੰਮਾਂ ਕਾਜ਼ਾ ਦਾ ਨਾ ਕੋਈ ਵੀ ਕੰਮ ਅੱਜੇ ਹਾਂਜੀ-ਹਾਂਜੀ, ਸਾਰਿਆਂ ਦਾ ਸਿਜ਼ਨ ਹੁੰਦਾ ਐ ਨਾਲੇ ਰਿਸ਼ਤੇਦਾਰ ਵੀ ਆਏ ਰਹਿੰਦੇ ਨੇ। ਸਭ ਦੇ ਘਰ ਹੂੰ, ਬਸ ਦੀਵਾਲੀ ਬਾਦ ਦਾ ਰੱਖਾਂਗੇ ਭਾਵੇਂ ਦੀਵਾਲੀ ਤੋਂ ਪੰਦਰਾਂ-ਵੀਹ ਦਿਨ ਬਾਦ ਨਾ ਰੱਖੀਏ।
ਹਾਂਜੀ-ਹਾਂਜੀ, ਨਹੀਂ ਠੀਕ ਆ ਦੀਵਾਲੀ ਦੇ ਨਾ, ਦੀਵਾਲੀ ਦੇ ਬਾਦ ਈ ਰੱਖ ਨਾ ਤੁਸੀਂ ਕਿਉਂਕਿ ਐ ਨਾ ਤਿਉਹਾਰ ਤਯੋਰ ਤੁਹਾਡੇ ਨਿਕਲ ਜਾਨਗੇ ਉਦੋਂ ਤੱਕ।
ਹੂੰ, ਸਾਰੇ ਫ੍ਰੀ ਵੀ ਹੁੰਦੇ ਨੇ।
ਹਾਂ ਸਾਰੇ ਵਿਹਲੇ ਹੋ ਜਾਨਗੇ ਆਰਾਮ ਨਾਲ, ਤੁਸੀਂ ਫਿਰ ਅਪਨਾ ਕਰ ਲੈਨਾ ਫੇਰ ਐ ਵੀ ਜਦੋਂ ਕਿਉਂਕਿ ਆਪਾਂ ਤੁਸੀਂ ਦੀਵਾਲੀ ਤੋਂ ਪਹਿਲੇ ਰੱਖ ਲਿਆ ਅਗਰ ਫੇਰ ਤੁਹਾਨੂੰ ਪਤਾ ਐ ਵਿਆਹ ਦਾ ਖਰਚ ਖਰਚਾ ਵੀ ਹੋ ਗਿਆ, ਫੇਰ ਮੁੰਡਾ ਕੁੜੀ ਦੀ ਪਹਿਲੀ ਦੀਵਾਲੀ ਹੋ ਜੇਗੀ, ਓ ਖ਼ਰਚਾ ਹੋਰ ਹੋ ਜੇਗਾ।
ਹਾਂਜੀ-ਹਾਂਜੀ, ਨਾਲੇ, ਨਾਲੇ ਫ਼ਿਰ ਪਤਾ ਕੀ ਹੁੰਦਾ? ਦੀਵਾਲੀ ਤੇ ਨਾ ਫਿਰ ਕੋਈ ਵੇਲਾ ਵੀ ਨੀ ਹੁੰਦਾ। ਹੁਨ ਕਿਸੀੇ ਔਰ ਕਈਆਂ ਦੇ ਹੁੰਦੇ ਦੇਖੋ ਹੁਨ ਦੀਵਾਲ਼ੀ ਤੇ ਪਹਿਲੇ ਕਰਾਂਗੇ ਕਿਸੇ ਦੇ ਕਰਵਾ ਚੌਥ ਦੇਨ ਜਾਨੀ ਹੁੰਦੀ ਏ। ਕਿਸੇ ਦੇ ਪਹਿਲਾਂ-ਪਹਿਲਾਂ ਐ, ਹੋਰ ਵੀ ਜੇੜੇ ਰਿਸ਼ਤੇਦਾਰ ਨੇ, ਓਨਾਂ ਦੇ ਘਰ ਵਿੱਚ ਵੀ ਕੋਈ ਪਹਿਲਾ-ਪਹਿਲਾ ਵਿਆਹ ਆ ਗਯਾ, ਕਈਆਂ ਦੀ ਪਹਿਲੀ ਪਹਿਲੀ ਓ ਹੁੰਦੀ ਏ। ਅ ਪਹਿਲੀ ਕਰਵਾ ਚੌਥ ਹੋਏਗੀ, ਠੀਕ ਐ ਉਹਨਾਂ ਨੇ ਆਪ ਜਿ ਕਿਸੇ ਦਾ ਕਾਕਾ ਹੋਇਆ ਹੁੰਦਾ ਹੈ, ਕਿਉਕਿ ਉਹਨਾਂ ਦੀ ਪਹਿਲੀ। ਕਾਕੇ ਦੀ ਪਹਿਲੀ ਦੀਵਾਲੀ ਹੁੰਦੀ ਏ। ਤੇ ਇਸ ਤਰ੍ਹਾਂ ਨਾ ਆਹ ਨੀ ਪਾਉਂਦੇ ਮਤਲਬ, ਉਹ ਮਾਹੌਲ ਨਹੀਂ ਬਣ ਪਾਉਂਦਾ। ਜ ਕਈਆਂ ਨੂੰ ਹੁੰ ਦੇੋ ਕਈਆਂ ਹੁੰ ਜਿਹੜਾ ਇਲੈਕਟ੍ਰੀ ਦਾ ਕੰਮ ਹੈ। ਜਿਨਾਂ ਦਾ। ਠੀਕ ਉਹਨਾਂ ਦੀ ਪੂਰੀ ਸੇਲ ਹੁੰਦੀ ਲੜੀਆਂ ਵਗੈਰਾ ਲਗਾਾਨੀਆਂ ਠੀਕ ਹੈ ਵੇਚਣ। ਜ ਹਾਂ ਠੀਕ ਹੈ, ਤੁਂਕਿ। ਦੀ ਵਾਲੀ ਮੇਨ ਲਾਈਟਿੰਗ ਵੀ ਹੈ, ਮੇਨ ਲਾਈਟਿੰਗ ਵੀ। ਹਾਂਜੀ ਹਾਂਜੀ ਬਸ ਆਪਣਾ ਦਿਵਾਲੀੇ ਤੋਂ ਬਾਅਦ ਰੱਖਾਂਗੇ ਤੇ ਨਾਲੇ ਕਿਸੇ ਨੇ ਕੰਮ। ਾਂਅਜ ਚ ਵੀ ਨੀ ਅਸਰ ਪਏਗਾ ਸਾਰੇ ਵਿਹਲੇ ਹੋਣਗੇ ਸਾਰੇ ਆਰਾਮ ਨਾਲ ਪ੍ਰੋਗਰਾਮ।
ਹਾਂਜੀ, ਹਾਂਜੀ ਉਹ। ਤੇ ਹੈ ਤੇ ਫੇਰ ਤੁਸੀਂ ਮਤਲਬ ਤੁਹਾਡੀ ਤਰਫੋਂ ਕਿੰਨੇ ਬੰਦੇ ਨੇ।
ਸਾਡੇ ਤਰਫੋਂ। ਅਸੀਂ ਬਸ ਜਿਹੜੇ ਕੁੜੀ ਵਾਲੇ ਨੇ ਉਹਨਾਂ ਨੇ ਕਿਹਾ ਕਿ ਬਰਾਤ ਕਿ ਚਾਲੀ ਪੰਜਾਹ ਬੰਦੇ ਲੈ ਆਣਾ ਬਸ।
ਹਾਂਜੀ ਹਾਂ ਉਹ ਵੀ ਠੀਕ ਹੈ ਦੇਖੋ ਕਿਸੇ ਤੇ ਨਾ ਭਾਰ ਨਹੀਂ ਪਾਉਣਾ ਚਾਹੀਦਾ ਜਿੰਨਾ। ਜਿੰਨੀ ਦੀ ਗੁੰਜਾਇਸ਼ ਹੋਏ ਬੰਦਾ ਓਨੀ ਹੀ ਲੈ ਕੇ ਜਾਏ ਹਨਾ।
ਹਾਂਜੀ ਬਾਕੀ ਅਸੀਂ ਇੱਕ ਪ੍ਰੋਗਰਾਮ ਪਹਿਲੇ ਰੱਖ ਲਵਾਂਗੇ। ਅ ਭਾਵੇਂ ਪਾਰਟੀ ਸਮਝ ਲਓ ਭਾਵੇਂ ਸਗਨ ਸਮਝ ਲਓ। ਕਿਨੇ ਸ਼ਗਨ ਇੱਕ ਵਿਹਾਅ ਤੋ ਪਹਿਲੇ ਕਰ ਲਵਾਂਗੇ। ਉਹਦੇ ਮਤਲਬ ਆਪਣਾ ਗਾਣੇ ਦੀ ਰਸਮ ਵੀ ਹੋ ਜਾਏਗੀ ਤੇ ਆਪਣਾ ਜਿਹੜਾ ਆਲੂ। ਕੁਜ ਬੰਦੇ ਨੇ ਉਹਨਾਂ ਦੀ ਪਾਰਟੀ ਹੋ ਜਾਏਗੀ।
ਹਾਂਜੀ ਹਾਂਜੀ ਹਾਂ ਫਿਰ ਦੇਖੋ। ਜਿਵੇਂ, ਸਗਨ ਤੇ ਹਾਂ ਲੋਕਲ ਬੰਦਾ ਤੁਸੀਂ ਘਰ ਦੀ ਆ ਮੈਂ ਕਿਹਾ। ਅ ਪਹਿਲੇ ਤੁਸੀਂ ਜਿਵੇਂ ਸਗਨ ਕੀਤਾ ਸੀ ਤੇ ਸਗਨ ਤੇ ਤੁਸੀਂ ਆਪਣੇ। ਘਰ ਦੇ ਬੰਦੇ ਬੁਲਾ ਲੋ ਜਿਵੇਂ ਦਸ ਬਾਰਾਂ ਬੰਦੇ ਤੁਹਾਡੇ ਹੋ ਗਏ। ਸੱਤ ਅੱਠ ਬੰਦੇ ਉਹਨਾਂ ਦੇ ਹੋ ਗਏ ਤੁਸੀਂ ਸਗਨ ਕਰ ਲਓ ਵਿਆਹ। ਜਿੰਨਾ ਉਹ ਕਹਿ ਰਹੇ ਨੇ ਚਾਲੀ ਪੰਜਾਹ ਬੰਦੇ ਲੈ ਕੇ ਤੁਸੀਂ ਚਲੇ ਜਾਓ ਫੇਰ ਮੈਂ ਕਹਿ ਰਹੀ ਸੀ ਇੱਕ ਵੱਡੀ। ਪਾਰਟੀ ਤੁਸੀਂ ਬਾਅਦ ਚੋਂ ਕਰ ਲਓ ਵਿਆਹ ਦੇ।
ਨਹੀਂ ਯਾਰ ਡਬਲ ਡਬਲ ਖਰਚਾ ਹੋ ਜਾਏਗਾ ਇਸ ਤਰਾਂ ਹੁਣ ਦੇਖੋ ਅਸੀਂ ਅਗਰ ਉਹਨਾਂ। ਉਹਨਾ ਨੂੰ ਕਹੀਏ ਕਿ ਤੁਸੀਂ ਸੱਤ ਬੰਦੇ ਲਿਆਓ ਦੇਖੋ ਸੱਤ ਬੰਦੇ ਦੇ। ਸਿਰਫ ਘਰ ਘਰ ਦੇ ਹੋ ਜਾਂਦੇ ਨੇ ਹੁਣ ਦੇਖੋ ਉਹਨੇ। ਡੈਡੀ ਤੇ ਭੈਣ ਭਰਾ ਦੇਖੋ ਚਾਰ ਤੇ ਉਹੀ।
ਠੀਕ ਏ। ਹੁਣ ਸ਼ਗਨ ਲੈ ਕੇ ਆਉਣਗੇ ਹੁਣ ਤਾਏ ਚਾਚੇ ਨੂ। ਚਿਰਾਂਦਰੇ ਤਾਏ ਚਾਚੇ। ਚਲੋ ਇੱਕ ਤਾਇਆ ਲੈ ਲੈਣਗੇ ਇੱਕ ਤਾਈ ਲੈ ਲੈਣਗੇ ਠੀਕ ਹੈ ਭੁਆ ਕਹਿੰਦੇ ਮੈਂ ਵੀ ਜਾਣਾ। ਤੇ ਮਾਸੀ ਕਏਗੀ ਮੈਂ ਵੀ ਜਾਣਾ ਹੁਣ ਨਾ ਤੇ ਉਹਦੇ। ਕਹਿੰਦੇ ਨੇ ਕੁੜੀ ਦੇ ਡੈਡੀ ਦੀ ਰਿਸ਼ਤੇਦਾਰੀ ਛੱਡੀ ਜਾਂਦੀ ਨਾ ਕੁੜੀ ਦੀ ਮਾਂ ਦੀ ਰਿਸ਼ਤੇਦਾਰੀ ਛੱਡੀ ਜਾਂਦੀ ਹੈ। ਉਹਨਾਂ ਨੇ ਭੂਆ ਨੂੰ ਫੜਨਾ ਹੁੰਦਾ ਹੈ। ਤੇ ਨਾਲੇ ਹੁਣ ਮਾਮੇ ਕਹਿੰਦੇ ਅਸੀ ਕੂ ਪਿਛੇ ਰਹੀਏ। ਜੇ ਅਗਰ ਭੂਆ ਜਾਂਦੀ ਹੈ, ਤੇ ਮਾਸੀ ਜਾਂਦੀ ਤੇ ਮਾਮੇ ਕਹਿੰਦੇ ਮੈਂ ਵੀ।
ਉਹੀ ਤੇ ਨਾ ਫਿਰ ਕੋਈ ਨਾ। ਕੋਈ ਰੁਸੀ ਜਾਂਦਾ ਸਾਰਿਆਂ ਨੂੰ ਫਿਰ ਆਪਾਂ ਮਨਾ ਕੇ ਰੱਖਣਾ ਨਾ ਵਿਆਹ ਚ ਕੋਈ ਨੇਂਰਾਜ ਨਹੀਂ ਹੋਣਾ ਚਾਹੀਦਾ।
ਦੇਖੋ ਜਿੰਨੀ ਮਰਜ਼ੀ ਤੰਗ ਕਰ ਲੋ ਹੈ ਤਾਂ ਤ ਪੰਦਰਾਂ ਕੁ ਬੰਦੇ ਤੇ। ਹੋ ਹੀ ਜਣੇਦਾ ਨੇ ਪੰਦਰਾਂ ਵੀਹ ਬੰਦੇ। ਹੁਣ ਦੇਖੋ ਪੰਦਰਾਂ ਤੇਂ ਬੰਦੇ ਉਹਨਾਂ ਦੇ ਵੀ ਹੋ ਗਏ ਠੀਕ ਸਾਡੇ ਵੀ ਕਰ।
ਹਮ ਹ। ਹਾਂਜੀ, ਹਾਂਜੀ, ਸਹੀ ਗੱਲ ਏ ਸਹੀ ਗੱਲ ਏ।
ਪੰਜਾਹ ਬੰਦਿਆਂ ਵਾਸਤੇ ਵੀ ਹਲਵਾਈ ਤੇ ਬਾਣ੍ਹਾ ਪੈਣਾ ਇਹਨੂੰ। ਯਾ ਅਗਰ ਅਸੀ ਕੈਟਰੀਗ ਵੀ ਕਰੀਏ ਹੋਟਲ ਦੇ ਵਿੱਚ ਤੇ ਫੇਰ ਕੀ ਦਿੱਕਤ ਏ ਫੰਕਸ਼ਨ ਈ ਹੋ ਗਿਆ ਏਕ ਕਿਸਮ ਦਾ ਓ
ਹਾਂਜੀ, ਸਹੀ ਗੱਲ ਐ।
ਆ ਕੇ, ਅਪਨਾ ਇੱਕ ਔਰ ਕੰਮ ਨਿਬੇੜੀਏ।
ਸਈ ਗੱਲ ਐ ਜੀ ਔਰ ਫੇਰ ਤੁਸੀ ਕੇ ਮਿਠਾਈ 'ਚ ਕੀ ਰੱਖਿਆ
ਮਿਠਾਈ ਦੇ ਵਿੱਚ
ਹਾਂਜੀ, ਮਿਠਾਈ 'ਚ ਸ਼ੱਕਰ-ਪਾਰੇ ਤੇ ਰੱਖੇ ਈ ਹੋਨੇ?
ਪਾਪਾ ਜੀ
ਹਾਂਜੀ, ਹਾਂਜੀ ਭਾਜੀ 'ਚ
ਤੇ ਸ਼ੱਕਰ-ਪਾਰੇ ਰੱਖੇ ਨੇ, ਤੇ ਤਾਡੀ ਲੁਗਦੀਆਂ ਰੱਖੀਐ, ਜਿਹੜੀਆਂ ਹੁੰਦੀਐਂ ਨਾ ਅਹ, ਖਾਠ ਵਾਲੀ ਲੁਕਦੀਆਂ ਤੇ, ਤੇ ਨਾਲ ਇੱਕ ਬਾਲੂ ਸ਼ਾਹੀ ਹੋ ਗਈ।
ਠੀਕ ਆ ਜੀ ਠੀਕ ਆ ਅ ਮੱਠੀਆ ਵੀ ਰੱਖ ਲਓ। ਮੈਂ ਕਹਿ ਰਹੀ ਸੀ ਮੱਠੀਆ ਵੀ ਬੜੇ ਸ਼ੌਂਕ
ਹਾਂ ਇੱਕ ਇੱਕ ਮਠੀਆਂ ਹੋ ਇੱਕ ਲੂਣ ਵਾਲੀ ਚੀਜ਼ ਹੋ ਗਈ। ਇੱਕ ਗੁੜ ਵਾਲੀ ਹੋ ਗਈ। ਤੇ ਇੱਕ ਖੰਡ ਵਾਲੀ ਹੋ ਗਈ।
ਹਾਂਜੀ- ਹਾਂਜੀ
ਖੰਡ ਵਾਲੀ ਹੋ ਗਈ ਬਸ ਹਨਾ, ਦੋ ਖੰਡ ਵਾਲੀ ਹੋਗੀਆਂ, ਇੱਕ ਗੁੜ ਵਾਲੀ ਤੇ ਇੱਕ ਉਹ। ਅ ਲੂਣ ਵਾਲੀ।
ਹਾਂਜੀ- ਹਾਂਜੀ ਜੀ ਨਹੀਂ ਬਹੁਤ ਵਧੀਆ! ਤੁਸੀਂ ਬਹੁਤ ਵਧੀਆ, ਜਿਹੜੀ ਤੁਸੀਂ ਭਾਜੀ ਰੱਖ ਰਹੇ ਹੋ ਨਾ ਬਹੁਤ ਲੋਕ ਲੋਕਾਂ ਨੂੰ ਪਸੰਦ ਆਏਗੀ ਸਾਡੇ ਇੱਧਰ ਨਾ ਇੱਕ ਹਲਵਾਈ ਹੈਗਾ, ਤੇ ਮੇਰੀ ਭੈਣ ਦਾ ਜਦੋਂ ਜਦੋਂ ਵਿਆਹ ਸੀ ਨਾ, ਆਪਾਂ ਉਹੀ ਹਲਵਾਈ ਸੱਦਿਆ ਸੀ ਤੇ ਉਹਨੇ ਬਹੁਤ ਚੰਗੀ ਮਿਠਾਈ ਬਣਾਈ ਸੀ। ਤੇ ਸਾਰੇ ਸਾਡੇ ਜਿੰਨੇ ਵੀ ਮਹਿਮਾਨ ਆਏ ਸੀ ਸਾਰੇਆ ਨੇ ਬਹੁਤ ਤਾਰੀਫ਼ ਕੀ ਕੀਤੀ ਮੈਂ ਕੀ ਕਹਿ ਰਹੀ ਸੀਗੀ, ਮੈਂ ਨਾ ਓ ਹਲਵਾਈ ਦਾ ਨੰਬਰ ਤੁਹਾਨੂੰ ਦੇ ਦਵਾਂਗੀ। ਤੁਸੀ ਨਾ ਓਹੀ ਹਲਵਾਈ ਮਤਲਬ ਬੁਲਾ ਲਿਉ। ਤੇ ਓਹਦੇ ਕੋਲ ਈ ਮਿਠਾਈ ਬਨਵਾ ਲਿਓ, ਨਾਲੇ ਓਹਨੂੰ ਕੰਮ ਵੀ ਮਿਲ ਜਾਏਗਾ।
ਹਾਂਜੀ, ਹਾਂਜੀ ਸਹੀ ਗੱਲ ਐ, ਸਹੀ ਗੱਲ ਐ ਨੀ ਹੋਰ ਓਹਦੇ ਕੋਲ ਬਨਵਾ ਲਵਾਂਗੇ ਦੇਖੋ ਜਿਦਾ ਜਿਦੇ ਕੋਲੋਂ ਕੰਮ ਕਰਵਾਇਆ ਹੋਏ ਨਾ ਪਹਿਲੇ, ਤੇ ਫੇਰ ਓਹਦੇ ਕੋਲ ਕੰਮ ਕਰਵਾ ਕੇ ਜਿਆਦਾ ਵਧੀਆ, ਕਿਓਕਿ ਓਹਦਾ ਪਤਾ ਨਾ ਕਿ ਬਈ ਕਿਵੇਂ ਦਾ ਕੰਮ ਕੀਤਾ ਹੈ।
ਹਾਂਜੀ, ਹਾਂਜੀ ਓ ਬੰਦੇ ਦੀ ਨਾ ਸਾਨੂੰ ਫੇਰ ਮਤਲਬ ਜਾਂਚ ਕੀਤਾ ਹੋਐ ਨਾ ਬੰਦਾ, ਤੇ ਫੇਰ ਓਹ ਬਹੁਤ ਵਧੀਆ ਬਨਾਉਂਦਾ। ਤੇ ਮੈਂ ਕਹਿ ਰਹੀ ਸੀ ਨੀ ਤੇ ਸਾਡੇ ਇੱਧਰੋ ਵੀ ਨਾ, ਦੋ-ਚਾਰ ਬੰਦੇ ਮੈਨੂੰ ਲੱਗਦਾ ਤੁਹਾਡੇ ਘਰ ਰਹਿਣ ਆ ਜਾਣਗੇ, ਦੋ ਮਹੀਨੇ ਪਹਿਲੇ ਈ ਆ ਆ ਜਾਂਣਗੇ ਆਪਾ ਰਹਿਣ, ਮਤਲਬ ਸਾਡੇ ਇੱਧਰ ਦੇ ਚਾਰ ਬੰਦੇ ਹੈਗੇ ਆ। ਤੇ ਸਾਡੇ ਜਗਾ ਤੇ ਹੈ ਨਾ, ਕੋਈ ਦਿੱਕਤ ਪਰੇਸ਼ਾਨੀ ਤੇ ਨੀ ਐ।
ਕੋਈ ਦਿੱਕਤ ਪਰੇਸ਼ਾਨੀ ਨੀ ਐ, ਤੁਸੀ ਆ ਜਾਣਾ, ਜੀ ਸੱਦਕੇ।
ਹਾਂ, ਮੈਂ ਕਿਹਾ ਪਹਿਲੇ ਨਾ ਪੁੱਛ ਲਾਂ, ਕਦੀ ਤੁਸੀ ਮਾਇਂਡ ਕਰੋ।
ਨਾ, ਨਾ, ਨਾ, ਨਾ ਐ ਤੇ ਵਧੀਆ ਗੱਲ ਏ, ਨਾਲੇ ਤੁਸੀ ਹੱਥ ਵਟਾਉਣਾ ਹੋਰ ਬਾਕੀ ਬੜੀ ਬੁਰੀ
ਤੇ ਨਾ ਆਪਨੇ ਘਰ ਦਾ ਵੇ, ਐ ਦੇਖੋ ਹੱਥ ਵਦਾਨਾ ਈ ਐ। ਤੇ ਮੈਂ ਕਹਿ ਰਹੀ ਸੀ, ਦੋ ਮਹੀਨੇ ਪਹਿਲੇ ਚੱਲ ਜਾਂਵਾਗੇ ਤੇ ਜਿਹੜੇ ਕੰਮ ਕਾਜ ਹੋਂਗੇ ਬਾਜ਼ਾਰ ਦੇ, ਘਰ ਦੇ, ਇੰਨੇ ਮਹਿਮਾਨ ਆਏ ਹੁੰਦੇ ਨੇ ਤੇ ਕੱਲੇ ਤੁਸੀ ਕਿਵੇਂ ਕਰੋਗੇ?
ਹਾਂਜੀ, ਦਿਸੰਬਰ 'ਚ ਵਰੀ ਵੂਰੀ ਬਣਾਉਣੀ ਹੁੰਦੀ ਨਾ, ਤੁਸੀ ਨਾਲ ਚੱਲ ਪੈਣਾ।
ਹਾਂਜੀ, ਓਈ ਤੇ ਨਾ ਬਾਜ਼ਾਰ ਦਾ ਈ ਇੰਨਾ ਕੰਮ ਹੁੰਦਾ ਕੱਪੜੇ ਖਰੀਦਨੇ, ਹੈਂ ਦੇਖੋ ਖਾਨ-ਪੀਣ ਦਾ ਲਿਆਉਣਾ ਐ ਕਾਮ, ਓਹ ਕੰਮ ਮਤਲਬ ਬਥੇਰਾ ਕੰਮ ਹੁੰਦਾ, ਸਾਨੂੰ ਤੇ ਪਤਾ ਈ ਏ, ਦੇਖੋ ਆਪਾ ਹੁਣੇ ਕੀ ਤੇ ਅਸੀ ਅਪਣੀ ਭੈਨ ਦਾ ਵਿਆਹ
ਅੱਛਾ ਜੀ, ਹੂੰ। ਚਲੋ ਵਧੀਆ ਗੱਲ ਏ, ਬੱਸ ਏ ਐਨਾ ਬੱਸ ਤੁਸੀ ਅਪਣਾ ਤੇ ਕੀ ਕਹਿੰਦੇ ਨੇ, ਸਲਾਹ ਵਧੀਆ ਦੇਦੋਗੇ ਤੁਸੀ ਤੁਹਾਨੂੰ ਪਤਾ ਹੈ।
ਹਾਂਜੀ ਹਾਂਜੀ ਨਹੀਂ ਮੈਂ ਤੇ ਦੱਸ ਦਾਂਗੀ ਤੁਹਾਨੂੰ ਸਾਰਾ ਮੈਨੂੰ ਪਤਾ ਹੀ ਹੈ। ਮੇਰੇ ਕੋਲ ਇੱਕ ਸੂਚੀ ਵੀ ਮੈਂ ਬਣਾਈ ਹੋਈ ਹੈ ਮਤਲਬ ਵਿਆਹ ਚ ਕਿਹੜੀ ਕਿਹੜੀ ਚੀਜ਼ਾਂ ਸਾਨੂੰ ਮਤਲਬ ਕਿ ਨਿਕਾਲ ਕੇ ਪਹਿਲਾਂ ਹੀ ਰੱਖਣੀ ਹੈ। ਜਿਹਦੇ ਨਾਲ ਤੁਹਾਨੂੰ ਦਿੱਕਤ ਨਾ ਆਏ ਇੱਕਦਮ ਜਿਵੇਂ ਕੀ ਹੁੰਦਾ ਹੈ। ਤੇ ਐਨ ਟਾਈਮ ਤੇ ਸਾਨੂੰ ਕਦੀ ਕਦੀ ਚੀਜ਼ਾਂ ਨਹੀਂ ਮਿਲਦੀਆਂ ਨੇ ਹਨਾ ਤੇ ਫੇਿਰ ਮੈਂ ਇੱਕ ਸਕੂਲ ਸੂਚੀ ਬਣਾਈ ਦੀ ਹੈ ਵੀ ਤੁਸੀਂ ਮੈਂ ਤੁਹਾਨੂੰ ਫੜਾ ਦਾਂਗੀ ਉਹ ਜਾਂ ਫਿਰ ਮੈਂ ਆਪਣੇ ਕੋਲ ਹੀ ਰੱਖ ਲਵਗੀ। ਕਿ ਤੁਹਾਨੂੰ ਦਿੱਕਤ ਨਾ ਆਏ ਤੁਸੀਂ ਫਟਾਫਟ ਉਹ ਕਰ ਲੋ ਗੇ ਸਭ ਕੁੱਛ
ਬਸ ਤੁਸੀਂ ਆਪਣੇ ਕੋਲ ਰੱਖਣਾ ਤੇ ਤੁਸੀਂ ਦੱਸਦੇ ਰਹਿਣਾ ਤੇ ਨਾਲੇ ਟਿੱਕ ਕਰਦੇ ਰਹਿਣਾ। ਬਈ ਐ ਸਮਾਨ ਆ ਗਿਆ, ਹਾਂਜੀ, ਹਾਂਜੀ ਦੇਖੋ ਇੰਝ ਬਨਾਲਾਂਗੇ ਨਾ ਡਿਸਟਿਕ ਤੇ ਜੇੜੀ ਤੋਆਡੀ ਲਿਸਟ ਏ ਓ ਤੋਆਡੇ ਕੋਲ ਰਏਗੀ, ਇੱਕ ਲਿਸਟ ਹੋਰ ਬਨਾਲਾਂਗੇ ਪ੍ਰੋਗਰਾਮ ਦੇ ਨਾ ਹਿਸਾਬ ਨਾਲ ਨਾ ਓ ਓਸ ਪੈਲਾ ਪ੍ਰੋਗਰਾਮ ਹੋਗਯਾ ਸਾਡਾ ਸਗਨ ਦਾ ਹੋਰ ਕੀ ਕੀ ਚਾਹੀਦਾ ਓ ਦੀ ਲਿਸਟ ਬਨਾਲੀ। ਤੇ ਥੱਲੇ ਲਿਖਦਾਂਗੇ ਪਾਰਟ ਟੂ, ਦੂਜਾ ਹਿਸਾਬ ਓਨੂੰ ਚਲੇਗਏ ਬਰਾਤ ਬਰਾਤ ਦੀ ਚਠ ਐ, ਫੇਰ ਓਸ ਤੋ ਬਾਦ, ਓਸ ਤੋ ਬਾਦ ਆਕੇ ਓ ਕੀ ਕੈਂਦੇ ਕੰਗਨੇ ਫੇਰ ਤੇ ਕੀ ਕੈਂਦੇ ਨੇ ਓਨੂੰ, ਓ ਜੇੜਾ ਦੁੱਧ ਪਾਕੇ ਵਿੱਚ ਮੁੰਦਰੀਆਂ ਲੱਭਦੇ ਨੇ, ਕੀ ਕੈਂਦੇ ਨੇ
ਹਾਂਜੀ, ਹਾਂਜੀ, ਹਾਂ ਮੈਂ ਸਮਝ ਗੀ, ਓ ਤੇ ਮੈਨੂੰ ਸਮਝ ਲੱਗ ਗੀ ਸਾਰੀ ਜੇੜਾ ਤੁਸੀ ਕੈ ਰੇਓ। ਤਾਡੀ ਗੱਲ ਠੀਕ ਐ, ਪਰ ਦੋ ਸੂਚੀਆਂ ਬਨਾਲਾਂਗੇ ਜਿਵੇਂ ਦੋ ਲਿਸਟ, ਏਕ ਤਾਡੀ ਹੋਗੀ, ਇੱਕ ਮੇਰੀ ਹੋਗੀ, ਠੀਕ ਆ ਤੇ ਫੇਰ ਮੈਂ ਤਾਨੂੰ ਨਾ ਵੈਸੇ ਮੇਰੇ ਕੋਲ ਪਈ ਵੀ ਆ ਮੈਂ ਤੁਹਾਨੂੰ ਵਟਸਐਪ ਕਰਤੀ ਹ ਤੁਸੀਂ ਦੇਖ ਲਓ ਠੀਕ ਹੈ। ਚਲੋ ਧਿਆਨ ਰੱਖਿਓ ਆਪਣਾ ਠੀਕ ਆ ਸ਼੍ਰਿਸ਼ਰ ਅਕਾਲ।
ਜੀ ਸ਼੍ਰਿਸ਼ਰੀ ਅਕਾਲ ਜੀ।
ਹ। ਹ ਨ
ਹੈਲੋ।
ਹੰਡ ਹੀ ਨਹੀ ਔਹ ਰਹੀ ਤੇਰੀ ਕੋਲ
ਹੰਡ ਕਉ ਨਹੀ ਹੋ ਰਹੀ ਹੈ।
ਹੈਲੋ ਹੈਲੋ ਜੀ।
ਹੈਲੋ।
ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਫਿਰ ਘੱਟਦੀ ਹਾਂ ਮੈਂ ਠੀਕ ਆ। ਠੀਕ ਆ। ਹਾਂ।